ਵਧੀਆ, ਤੁਸੀਂ ਸੁਣਾਓ ਠੀਕ ਔ।
ਹਾਂਜੀ ਵਧੀਆ ਬਸ, ਬੈਠੇ ਹੋਏ ਆ।
ਆਜੋ ਚਾਹ ਪੀ ਲੋ ਚਾਹ ਦਾ ਟਾਇਮ ਹੋ ਗਿਆ।
ਹਾਂਜੀ, ਬਸ ਬਣਾਵਾਂਗੇ ਹੁਣੇ ਮੈਂ ਕਿਹਾ ਚਲੋ ਇੱਕ ਦੋ ਕੋਲਾਂ ਹੈਗੀਆਂ ਵ ਚਲੋ ਕਰ ਲਵਾਂ। ਫਿਰ ਬਣਾਨੀ ਆ ਚਾਹ‌‌‌। ਹੋਰ ਕੀ ਹੋ ਰਿਹਾ ਜੇ ਚਾਹ ਪੀਂਦੇ
ਚਾਹ ਪੀ ਲੱਗੇ ਆ, ਮੈਂ ਕਿਆ, ਚਾਹ ਪੀਏ ਤੇ ਫੇਰ ਹੋਰ ਕੰਮ ਲਗੀਏ, ਭਾਂਡੇ-ਭੂੰਡੇ ਮਾਂਜੀਏ! ਫੇਰ ਰਾਤ ਦੀ ਰੋਟੀ--ਫੇਰ ਰਾਤ ਦੀ ਰੋਟੀ
ਹੂੰ, ਆਵਾਜ਼ ਤੁਹਾਡੀ ਕਲੀਅਰ ਨੀ ਆ ਰੀ, ਪਿੱਛੇ ਆਵਾਜ਼ ਸੀ ਆ ਰੀ ਐ ਕੋਈ।
ਦਰਅਸਲ ਕੂਲਰ ਦੇ ਅੱਗੇ ਬੈਠੀ ਆ ਨਾ, ਇਸ ਕਰਕੇ ਆਉਂਦੀ ਨੀ ਹੁਣੇ
ਚਲੋ, ਵਿੱਚ ਹਾਂਜੀ, ਵਿਚ ਕੂਲਰ ਵੀ ਐਡ ਹੋ ਰੇਆ। ਆਹ ਹਾਂ ਹਾਂ, ਹਾਂ ਹਾਂ!
ਕੂਲਰ ਦੀ ਹਵਾ ਏ ਨਾ। ਬ--ਦੱਸ, ਸਾਡੇ ਇਥੇ ਪੰਜਾ ਵਾਰੀ ਲੈਟ ਜਾ ਚੁੱਕੀ ਸਵੇਰ ਦੀ!
ਅੱਛਾ।
ਮੈਂ ਹਾਂ, ਮੈਂ ਇਨਵਰਟਰ ਦੇ ਨਾਲ ਕੂੂਲਰ ਲਾ ਕੇ ਬੈਠੀ ਦੀ ਆਂ।
ਦੋ--ਓਇ ਓ ਨਾ ਲਾਈਟ ਬੜੀ ਜਾਂਦੀ ਆ, ਉੱਥੇ ਫੇਰ ਲੰਬਾ ਕੱਟ ਹੁੰਦਾ ਹੋਣਾ।
ਨਈਂ, ਲੰਬਾ ਨੀ ਹੁੰਦਾ, ਅੱਜ ਈ ਇਹਨੂੰ ਹੋਈ ਦੀ ਮੌਤ ਪਈਦੀ ਐ ਲੈਟ ਨੂੰ! ਹੈਂ! ਬਾਰ-ਬਾਰ ਜਾਈ ਜਾਂਦੀ, ਆਈ ਜਾਂਦੀ।
ਮਹਿੰਦੀ ਕਰਦੇ ਐ। ਸਾਡੇ ਏਧਰ ਵੀ ਬੜੀ ਜਾਂਦੀ ਹੈਗੀ, ਜੇ ਜਾਏਗੀ ਤੇ ਫੇਰ ਚੰਗੀ ਸੋਹਣੀ ਜਾਏਗੀ, ਆਏਗੀ! ਫੇਰ ਨਾ ਕੋਈ ਪਾਣੀ ਹੋਏਗਾ ਟੰਕੀ 'ਚ, ਨਾ ਕੋਈ ਚੀਜ਼ ਹੋਏਗੀ, ਸਭ ਪਾਸੇ ਇੱਕਦਮ ਸੁੰਝਾ ਪਾ ਜਾਏਗੀ, ਜਦੋਂ ਪਾਏਗੀ, ਫੇਰ ਇਨਵਰਟਰ ਵੀ ਬੰਦ ਹੋਣ ਵਾਲਾ ਹੁੰਦਾ ਹੈਗਾ!
ਹਾਂ, ਪਾਣੀ ਖ਼ਤਮ ਹੋ ਜਾਂਦਾ ਇਨਵਰਟਰ ਵਿੱਚ ਕਈ ਵਾਰ
ਸਭ ਖਤਮ ਹੋ ਜਾਂਦਾ ਇਨਵਰਟਰ 'ਚ ਵੀ ਇਨਵਰਟਰ ਵੀ ਬਾਜੇ ਵਾਜ ਜਾਂਦੇ ਇਨਵ ਟਰ ਵੀ ਤੇ ਟੰਕੀ ਵੀ ਵੇਹਲੀ ਹੋ ਜਾਂਦੀ ਐ, ਫੇਰ ਪਾਣੀ ਦਾ ਇੰਤਜ਼ਾਰ ਕਰਦੇ ਰੋ ਜਦੋਂ ਆਏੰਗੀਆ, ਤਾਂ ਦੀਆਂ ਗੱਲਾਂ ਫੇਰ ਸਾਰੇ ਕੰਮ ਰੁਕੇ ਰਹਿੰਦੇ ਹੈਗੇ ਆ।
ਇੱਧਰ ਵੀ ਇਹੀ ਹਾਲ ਹੁੰਦਾ, ਜਦੋਂ ਜਾਂਦੀ ਐ, ਸੰਡੇ ਨੂੰ ਜਾਂਦੀ ਐ ਇੱਧਰ ਲੈਟ! ਜਾਏਗੀ ਤੇ ਚਾਰ ਪੰਜ-ਘੰਟੇ ਵਾਸਤੇ, ਫੇਰ ਸ਼ਾਮੀ ਆਉਂਦੀ ਹੈ ਲੈਟ! ਸੰਡੇ ਨੂੰ ਸਗੋਂ ਸਾਰੇ ਘਰ ਹੁੰਦੇ ਨੇ, ਤੇ ਲੈਟ ਚਲੀ ਜਾਂਦੀ ਐ।
ਹਾਂਜੀ, ਇਹ ਤੇ ਹੁੰਦਾ ਈ ਐ, ਇਕ ਈ ਤਾਂ ਦਿਨ ਹੁੰਦਾ ਸੰਡੇ ਨੂੰ, ਸਾਰੇ ਜਣੇ ਘਰ ਹੁੰਦੇ ਹੈਗੇ ਆ! ਓਸੀ ਦਿਨ ਜ਼ਿਆਦਾ ਪਰੇਸ਼ਾਨ ਕਰਦੀ ਹੈਗੀ, ਉਸ ਦਿਨ ਕੰਮ ਵੀ ਨੀ ਮੁੱਕਣ 'ਤੇ ਆਂਦਾ ਏ ਸੰਡੇ ਨੂੰ ਤੇ!
ਹਾਂ।
ਇਤਵਾਰ ਨੂੰ ਕੰਮ ਹੀ ਨੀ ਮੁੱਕਣ 'ਤੇ ਆਂਦਾ, ਕਦੀ ਕੁੱਛ, ਕਦੀ ਕੁੱਛ! ਬਸ, ਲੱਗਿਆ ਈ ਰਹਿੰਦਾ ਸਾਰਾ ਦਿਨ ਕਈ ਅੱਜ, ਅੱਜ ਜ ਬਣਾ ਲੋ ਘਰ ਬੈਠੇ-ਬੈਠੇ ਕੋਈ ਨਾ ਕੋਈ ਨਵੀਂ-ਨਵੀਂ ਡਿਸ਼ ਦੱਸਦੇ ਰਹਿੰਦੇ ਹੈਗੇ ਐਂ!
ਆਹ, ਤੋ ਪਾਣੀ ਨੀ ਹੋਏਗਾ, ਮੈਂ ਤੇ ਕਹਿੰਨੀ ਆ, ਬਾਹਰੋਂ ਮੰਗਵਾ ਲੋ! ਹਾਂ, ਮੈਂ ਤੇ ਕੋਈ ਨੀ ਬਣਾਣਾ ਉਤੋਂ ਗਰਮੀ ਇੰਨੀ ਐ।
ਓ ਤੇ ਹੈ ਈ ਐ!
ਗਰਮੀ ਬੌਤ ਐ, ਤੇ ਨਾਲੇ ਰਸੋਈ 'ਚ ਗਰਮੀ ਬੜੀ ਲੱਗਦੀ।
ਹਾਂਜੀ, ਓ ਨੈੱਟ ਤੇ ਦੇਖੀ ਰੈਸਿਪੀ ਭੇਜਤੀ ਏ ਬਣਾ ਲੈ। ਮੈਂ ਕਿਆ ਇਹ ਤੇ ਬੜਾ ਸੌਖਾ ਲੱਗਦਾ ਪਿਆ, ਉਹਨੇ ਤੇ ਫ਼ਟਾ-ਫ਼ਟ ਮੈਨੂੰ ਲੱਗਦਾ, ਕਟ ਤੇ ਤੇਲ 'ਚ ਵੀ ਸਾਰਾ ਸਮਾਨ-ਸਮੂਨ ਪਾਤਾ ਹੈਗਾ, ਓਦੀ ਦੱਸ ਪੰਦਰਾਂ ਮਿੰਟ 'ਚ ਤਿਆਰ ਹੋ ਗਈ ਐ! ਸਾਨੂੰ ਲੱਗ ਜਾਣਾ ਘੰਟਾ-ਘੰਟਾ ਬਣਾਣ ਨੂੰ।
ਹਾਂ।
ਔਰਚ ਤਾਂ ਸਭ ਕੁੱਛ ਉਹਨੋ ਨੇ ਇਕੱਠੇ ਈ ਸੁੱਟੀ ਜਾਣਾ ਹੈਗਾ, ਉਹ ਤੇ ਪਹਿਲਾਂ ਹੀ ਉਹਨਾਂ ਨੇ ਵੀਡੀਓ ਛੋਟੀ-ਛੋਟੀ ਬਣਾ ਕੇ ਕੱਠੀ ਕੀਤੀ‌ ਤੇ ਆਉਦੀ ਹੈਗੀ ਐ।
ਵਿੱਚ ਕੋਈ ਅਹ, ਵਿੱਚ ਨਾ ਆਵਾਜ਼ ਆ ਰਈ ਐ ਪਿੱਛੋ ਦੀ!
ਨਈ, ਮੇਰੀ ਤਰਫੋਂ ਤਾਂ ਨੀ ਆ ਰਈ।
ਜੇ ਤੁਹਾਡੇ ਤਰ ਤਰਫੋ ਕਿੱਥੋਂ ਤੁਹਾਡੀ ਰਿਪੀਟ ਹੋ ਰਈ ਐ ਆਵਾਜ਼।
ਹਾਂ।
ਹਾਂਜੀ ਹੋਰ ਦੱਸੋ ਕੋਈ ਰੈਸਪੀ ਰੂਸਪੀ ਦੱਸ ਦੋ ਕੋਈ ਵਧੀਆ ਜੇਈ।
ਮੈਂ ਤੇ ਕੈ ਰੀ ਸੀ ਪੁੱਛਾਂਗੀ ਰਾਤੀ ਕੀ ਬਣਾਣਾ ਵੈ।
ਕੀ ਤੁਸੀਂ ਵਧੀਆ ਚੀਜ਼ ਬਣਾ ਲੈਂਦੇ ਹੈਗੇ ਓ।
ਮੈਂ ਛੋਲੇ ਭਟੂਰੇ ਵਧੀਆ ਬਣਾ ਲੈਨੀ ਆ ਛੋਲੇ ਭਟੂਰੇ ਹੋ ਫੇਰ ਰਾਜਮਾਂ ਚੋਲ ਕੜੀ ਬਣਾ ਲੈਂਨੀ ਆ ਵਧੀਆ।
ਓਦਾਂ ਓਰ ਚੋ ਕੁਛ ਅਲੱਗ ਸਪੈਸ਼ਲ ਕਰਦੇ ਓ ਜਾਂ ਜਿੱਦਾਂ ਨੋਰਮਲੀ ਸਭ। ਬਣਾਦੇ ਓ, ਓਦਾਂ ਈ ਬਣਾਦੇ ਓ
ਨਈ ਸਪੈਸ਼ਲ ਸਪਾਊਸਲ ਕੁਛ ਨੀ ਉਸ ਤਰ੍ਹਾਂ ਈ ਬਣਾਣੀ ਆ ਤੇ ਸਵਾਦ ਮੇਰੀ ਤਾ ਐਨਾ ਨੂੰ ਕੜੀ ਬੜੀ ਪਸੰਦ ਆਂਦੀ ਐ। ਪਰ ਮੈਂ ਅਪ ਕੜੀ ਤੇ ਬਿਲਕੁਲ ਸਿੰਪਲ ਐ।
ਮੈਨੂੰ ਕੜੀ ਚ ਬਸ ਓ ਸਾਬ ਨੀ ਆਦਾ ਹੈਗਾ ਕਿ ਕਿੰਨਾ ਮੱਠਾ ਪਾਣਾ ਐ ਤੇ ਕਿੰਨਾ ਵੇਸਣ।
ਅੱਛਾ ਤੁਆਨੂੰ ਏ ਅਤੇ ਏ ਤੇ ਸਿੰਪਲ ਐ ਬਿਲਕੁਲ ਸਿੰਪਲ।
ਮਤਲਬ ਕਿੰਨਾ ਮੱਠਾ ਲੈਣਾ
ਮੱਠਾ ਨ ਜੇ ਤੁਸੀਂ ਦਈ ਦੀ ਬਣਾ ਰੇ ਓ ਦਈ ਦਾ ਸਾਬ ਦੱਸਣੀ ਆ ਪੈਲੋ। ਦਈ ਐਸਾ ਲਓ ਅੱਧਾ ਕਿੱਲੋ ਦਈ ਲੈਲੋ।
ਅੱਛਾ ਠੀਕ ਐ।
ਜਿੰਨੇ ਮਤਲਬ ਪੰਜ ਛੇ ਜਾਨੇ ਖਾਣ ਵਾਲੇ ਨੇ ਨਾ ਅੱਧਾ ਕਿੱਲੋ ਦਈ ਬੜੀ ਐ। ਅੱਧਾ ਕਿੱਲੋ ਦਈ ਬੜੀ ਏ। ਅੱਧਾ ਕਿੱਲੋ ਦਈ ਦੇ ਵਿ ਚ ਤੁਸੀਂ ਦੋ ਕੜਛੀਆਂ ਵੇਸਣ ਦੀਆਂ ਪਾਲੋ।
ਅੱਧਾ ਕਿੱਲੋ ਦਈ ਦੇ ਵਿੱਚ ਦੋ ਕੜਛੀਆਂ ਪਾਲੋ ਵੇਸਣ ਦੀਆ
ਹਾਂ ਜੇੜੀ ਕੜਛੀ ਤੁਆਡੀ ਵੱਡੀ ਹੋਏਗੀ ਨਾ ਵੱਡੀ ਕੜਛੀ
ਹਾਂਜੀ ਹਾਂਜੀ ਅਗਰ ਛੋਟੀ ਐ ਤੇ ਫਿਰ ਤਿੰਨ ਤਿੰਨ ਪਾ ਲਈਏ।
ਹਾਂ, ਛੋਟੀਆਂ ਨੇ ਤੇ ਤਿੰਨ ਪਾਲੋ ਤੇ ਵੱਡੀਆਂ ਤੇ ਦੋ ਕੜਛੀਆਂ ਪਾ ਲੋ ਵੇਸਣ ਦੀਆਂ। ਜਿਸ ਸਾ ਹੁਣ ਡੱਬੇ ਚ ਕੜਛੀ ਪਾਣੀ ਐ ਡੱਬੇ ਚ ਕੜਛੀ ਪਾਣੀ ਐ ਕੱਢ ਲੈਣੀ ਐ। ਤੇ ਐਂ ਨੀ ਕਰਨਾ ਓਨੂੰ ਉਪਰੋਂ ਪਲੇਨ ਨੀ ਕਰਨਾ ਬਿਲ
ਅੱਛਾ ਜਿੰਨੀ ਆਈ ਏ ਸਾਰੀ ਪਾ ਦੇਣੀ ਆ।
ਹਾਂ ਦੋ ਵਾਰੀ ਇੰਜ ਪਾਣੀ ਕੱਢਣੀ ਐ ਤੇ ਪਾ ਦੇਣੀ ਐ ਬਸ ਐ ਨੀ ਕਰਨਾ ਕਿ ਕੜਛੀਆਂ ਦੋ ਉਤੋਂ ਪਲੇਨ ਕਰਕੇ ਤੇ ਫੇਰ ਪਾਣੀਆਂ ਨੇ ਫੇਰ ਤੁਆਨੂੰ ਸਾਬ ਨੀ ਆਏਗਾ ਓਦਾ। ਤੁਸੀਂ ਇੰਝ ਕੜਛੀ ਡੱਬੇ ਚੋਂ ਕੜਛੀ ਕੱਢਣੀ ਐ, ਪਾ ਕੇ ਕੱਢ ਲੈਣਾ ਏ ਜਿੰਨਾ ਵੇਸਣ ਆਦਾ ਐ ਓਨਾ ਈ ਪਾ ਲੈਣਾ ਐ ਵਿੱਚ। ਠੀਕ ਐ। ਹਾਂ ਐਸਾ ਬਣਾਓਗੇ ਨਾ ਬੇ ਮਤਲਬ ਕੋਈ ਸਾਬ ਨਾ ਰੱਖਣਾ। ਵੇਸਣ ਦਾ ਐ ਸਾਬ ਐ ਕਿ ਦੋ ਕੜਛੀਆਂ ਅੱਧਾ ਕਿੱਲੋ ਦਈ ਦੇ ਵਿੱਚ ਪੈ ਜਾਂਦੀਆਂ ਜੇ ਖੱ ਟੀ ਐ ਤੁਆਡੀ ਦਈ ਖੱਟਾ ਦਈ ਮਿਲਦਾ ਹੋਏਗਾ ਓਧਰ।
ਹਾਂਜੀ ਮਿਲ ਜਾਂਦਾ ਹੈਗਾ ਦਈ ਤੇ। ਖੱਟਾ ਵੀ ਮਿਲ ਜਾਂਦਾ ਔਰ ਵੈਸੇ ਵੀ ਮਿਲ ਜਾਂ ਵੈਸੇ ਸਾਡੇ ਐਥੇ ਦਈ ਜ਼ਾਦਾ ਖੱਟਾ ਨੀ ਹੁੰਦਾ ਮਿੱਠਾ ਈ ਹੁੰਦਾ ਐ। ਸਾਡੇ ਇੱਥੇ ਦਈ ਮਿੱਠਾ ਈ ਮਿਲਦਾ ਹੈਗਾ।
ਅੱਛਾ ਨਾ ਸਾ ਨਹੀਂ ਸਪਰੇਟਾ ਦਹੀਂ ਵੀ ਮਿਲ ਜਾਂਦੈ, ਕਈ ਨਾ ਦਹੀਂ ਵਾਲੇ ਹੁੰਦੇ ਨੇ ਨਾ ਖੱਟਾ ਦਹੀਂ ਵੀ ਰੱਖਦੇ ਨੇ।
ਓਨੂੰ ਬੋਲ ਕੇ ਲੋਗੇ ਨਾ ਤੂਸੀ ਕੀ ਖੱਟਾ ਦਹੀਂ ਦੇ ਦੋ ਆਦਾ ਕਿੱਲੋ, ਹਾਂ। ਅੱਦਾ ਕਿੱਲੋ, ਹਾਂ। ਦੋ ਕੜਸੀ਼ਆਂ ਪਾ ਕੇ ਓਦੇ ਚ ਨਮਕ ਤੇ ਹਲਦੀ ਪਾ ਕੇ ਨਾ ਤੇ ਓਨੂੰ ਘੋਲ ਲੈਨਾ ਚੰਗੀ ਤਰਾਂ। ਪਤਲਾ ਜਿੰਨਾ ਪਾਣੀ ਤੂਸੀ ਰੱਖਨੈ ਨਾ, ਹਾਂ।
ਛਾ, ਜਿੰਨਾ ਵੀ ਪਾਲੋ ਪਾਣੀ ਆਪਨੇ ਕਾੜ ਈ ਜਾਨੈ ਉਨੇ ਨਈ।
ਨਈ ਨਈ ਇੱਨਾ ਵੀ ਨੀ ਪੈਂਦਾ ਪਾਣੀ, ਪਾਣੀ ਨਾ ਤੂਸੀ ਹਿਸਾਬ ਨਾਲ
ਕਿਲੋ ਦਹੀਂ ਦੇ ਵਿੱਚ ਜਿੱਦਾਂ
ਹਾਂ, ਦੋ-ਦੋ ਹੋਗੀਆਂ ਨਾ ਨਾ-ਨਾ ਗਲਾਸ ਦਾ ਸ੍ਹਾਬ ਨੀ, ਦੋ ਗੜਵੀ, ਅਂ ਤਿੰਨ ਗੜਵੀਆਂ ਪਾਲੋ। ਗੜਵੀ ਜਾ ਸ੍ਹਾਬ ਰੱਖੋ। ਹਾਂ, ਗੜਵੀ ਹੋਏਗੀ ਨਾ ਤੂਆਡੇ ਕੋਲ?
ਹਾਂਜੀ-ਹਾਂਜੀ।
ਹਾਂ, ਤਿੰਨ ਗੜਵੀਆਂ ਅਰਾਮ ਨਾਲ ਪੈ ਜੰਦੀਆਂ ਨੇ, ਫੇਰ ਉਸ ਤੋਂ ਬਾਦ ਕੋਈ ਪਾਨੀ ਨੀ ਪਾਣਾ, ਉਨੂੰ ਰਿੰਨ ਦੇਵੋ, ਇੱਕੋ ਵਾਰੀ ਪਾਨੀ ਪੇਆ ਹੋਏਗਾ ਨਾ ਤੁਆਡਾ ਅਂ, ਤੇ ਫੇਰ ਕੜੀ ਸਵਾਦ ਬਣੇਗੀ ਤੂਆਡੀ।
ਬਾਚੋ ਫੇਰ ਵੋਈ ਓ ਜਿੱਦਾਂ ਪਕੌੜੇ ਤੱਲੀ ਦਾ, ਓ ਤੱਲ ਲੋ।
ਪਕੌੜੇ ਤੱਲੀ ਦੈ, ਨਮਕ, ਮਿਰਚ ਤੇ ਤੜਕਾ ਬਾਦ ਚੋਂ ਲਾਲੋੋ ਭਾਂਵੇ। ਤੇਲ ਪਾਓ, ਦੋ ਸਾਬਤ ਮਰਚਾਂ ਸੁੱਟੋ ਵਿੱਚ
ਹਾਂ, ਦੋ ਸਾਬਤ ਮਰਚਾਂ ਸੁੱਟ ਕੇ, ਤੇਜ ਪੱਤਾ ਪਾਓ ਅ ਮੇਥਰੇ, ਲੌਂਗ ਦੋ ਲੌਂਗ ਪਾਲੋੋ ਮੇਥਰੇ ਪਾਲੋ, ਅਜਵੈਨ ਪਾਲੋ, ਹੈਂ
ਮੇਥਰੇ-ਮੂਥਰੇ ਤੇ ਨੀ ਪਾਂਦੇ ਅਸੀ, ਮੈਂ ਖਾਂਦੀ ਨੀ ਹੈਗੀ ਮੇਥਰੇ ਵਗੈਰਾ।
ਹਾ ਨਾ ਪਾਓ, ਸੌਂਫ ਖਾਂਦੇ ਓ ਸੌਂਫ ਪਾਲੋ ਥੋੜੀ ਜੀ।
ਅੱਛਾ।
ਹਾਂ, ਸੌਂਫ ਵੀ ਪਾਂਦੇ ਵੈਸੇ ਮੇਥਰੇ ਪਾਂਦੇ ਨੇ, ਵਾਈ ਨੀ ਹੁੰਦੀ, ਹਿੰਗ ਪਾਨੀ ਜਰੂਰੀ ਹੋਂਦੀ ਏ।
ਹਾਂ ਹਿੰਗ ਤੇ ਪਾ ਲੈਂਨੇ ਆ, ਮੇਥਰੇ ਨਾ ਫੇਰ ਸਾਨੂੰ ਅੱਛੇ ਨੀ ਲੱਗਦੇ ਵੇਨ ਪਾਂਦੇ ਹੈਗੇ ਆ, ਸਾਡੇ ਬਨਾਂਦੇ ਐ, ਤੇ ਪਰ ਮੈਂ ਤੇ ਫੇਰ ਕਾੱਡ ਦੇਨੀ ਆਂ, ਵੱਖਰੇ ਈ ਕਾਰ ਦੇਨੀ ਆਂ।
ਯਾ ਤੂਸੀ ਮੇਥਰੇ ਦਾ ਨਾ ਪਾਊਡਰ ਬਨਾ ਕੇ ਰਾੱਖ ਲੋ, ਥੋੜੇ ਜੇ ਮੇਥਰੇ ਪਾਨੇ ਜ਼ਰੂਰੀ ਹੁੰਦੈ, ਪਤੈ। ਵਾਈ ਨੀ ਹੁੰਦੀ, ਨਾਲੇ ਗੋਡੇ ਨੀ ਪੀੜ ਹੁੰਦੇ।
ਹਾਂ, ਐ ਤੇ ਹੈ ਵਾਈ ਤੇ ਹੁੰਦੀ ਏ ਕੜੀ ਵੈਸੇ।
ਹਾ ਮੇਥੇਰੇਆਂ ਨਾਲ ਵਾਈ ਨੀ ਹੁੰਦੀ, ਹੋਵੇ ਜੇ ਤੂਸੀ, ਹਾਂ। ਤੜਕਾ ਉਸ ਤਰਾਂ ਈ ਅਲੱਗ ਲਾ ਕੇ ਨਾ ਤੇ ਓਦੇ ਚ ਹਰੀ, ਹਰੀਆਂ ਮਰਚਾਂ ਪਾਲੋ ਤੇ ਲਾ, ਹਾਂ ਲਾਲ ਮਰਚਾਂ ਪਾਲੋ, ਲਾਲ ਦਾ ਇੱਕ ਚਮਚਾ ਲਾਲ ਮਰਚ ਦਾ ਪਾਲੋ, ਕੌੜੀ ਮਰਚ ਜੇੜੀ ਹੁੰਦੀ ਏ
ਹਾਂ ਨਮਕ ਪਾ ਕੇ, ਨਮਕ ਸਾਰਾ ਕੁੱਛ ਓ ਤੜਕੇ ਚ ਪਾਣੈ ਤੂਸੀ।
ਓ ਹਲਦੀ ਤੇ ਓ, ਹਲਦੀ ਤੇ ਵਿੱਚ ਪਾ ਤੀ ਏ, ਹੋਨ ਥੋੜੀ ਪਾਨੀ ਏ ਹੋਨ
ਨਾ, ਹਾਂ ਨਮਕ ਤੇ ਮਰਚਾਂ ਤੇ ਹਿੰਗ ਬਾਅਚੋ ਹਾਂ, ਨਮਕ ਤੇ ਥੋੜਾ ਜੇਆ ਪਾਣਾ ਪੈਂਦਾ ਨਾ, ਤੜਕੇ ਨਾਲ ਪੇਆਜ ਵੀ ਤਾਂ ਜਰਾ ਜੇਆ ਈ ਚੀਰ ਕੇ ਪਾਓਗੇ ਨੀਂ ਕੜੀ 'ਚ
ਹਾਂਜੀ- ਹਾਂਜੀ ਠੀਕ ਐ।
ਹਾਂ। ਪੇਆਜ ਜਦੋਂ ਮਰਚਾਂ ਸੁੱਟੋਗੇ ਫੇਰ ਨਾਲ ਈ ਪੇਆਜ ਸੁੱਟਨਾ ਫੇਰ ਜੀਰਾ- ਜੂਰਾ ਸਭ ਕੁੱਝ ਨਾਲ ਪੈਲੋਂ ਨਾ ਤੇਲ ਗਰਮ ਕਰ ਲੈਨਾ ਤੇਲ ਨੂੰ ਥੱਲੇ ਲਾ ਲੋ ਤੇਲ ਨੂੰ ਥੱਲੇ ਲਾਹ ਕੇ ਤੇ ਫੇਰ ਤੜਕਾ ਵਿੱਚ ਪਾਓ। ਫੇਰ ਸਾਰੀਆਂ ਚੀਜਾਂ ਵਿੱਚ ਪਾ ਕੇ ਨਾ, ਥੋੜੀ ਦੇਰ ਵਿੱਚ ਸਾਰੀਆਂ ਥੱਲੇ ਲਾ ਕੇ ਤੇਲ ਨੂੰ ਪਾ ਕੇ ਚੀਜਾਂ ਥੋੜੀ ਦੇਰ ਉੱਤੇ ਗੈਸ ਤੇ ਭੁੰਨ ਕੇ ਨਾਲ ਈ ਵਿੱਚ ਪਾ ਦੇਨਾ। ਸਾਰਾ ਕੁਛ
ਹਾਂ। ਫੇਰ ਓ ਰਿੱਝਦੀ ਰੈੰਦੀ-ਰਿੱਝਦੀ ਰੈਂਦੀ ਜਦੋਂ ਗਾੜੀ ਹੋ ਜਾਏਗੀ ਨਾ ਦਿੱਖ ਜਾਏਗੀ ਤੁਆਨੂੰ ਕਿ ਗਾੜੀ ਹੋ ਗਈ, ਕੜਛੀ ਨਾਲ ਲੱਗਨ ਲੱਗ ਪਈ ਐ। ਕੜੀ ਬਨ ਗਈ ਹੈਂ, ਜੇ ਹਾਂ ਜੇ ਕੜਛੀ ਨਾਲੋਂ ਲੱਗ ਕੇ ਤੇ ਪਾਨੀ ਵਾਂਕਨ ਹਾਂ, ਪਾਣੀ ਨਾਲ ਵੱਗ ਕੇ ਥੱਲੇ ਵੱਗ ਰਈ ਐ।
ਨਈਂ ਹੋਨੇ ਏਨੂ ਕਿੰਨਾ ਟਾਈਮ ਲੱਗਦੈ ਕਿ ਮਤਲਬ ਪੱਕ ਜਾਂਦੇ- ਜਾਂਦੇ ਕਿੰਨਾ ਟਾਈਮ ਲੈਂਦੀ ਪਕਾਣ ਨੂੰ?
ਚਾਲੀ ਮਿੰਟ ਤੇ ਲੱਗ ਈ ਜਾਂਦੇ ਨੇ।
ਆ, ਇਨੀਂ ਦੇਰ ਲਗਦੀ ਐ ਕੜੀ
ਹਾਂ, ਕੜੀ ਨੂੰ ਟੈਮ ਲੱਗਦੈ ਜਿੰਨਾ
ਬਨਾਂਦੀ ਨੀਂ ਨਾ ਮੈਨੂੰ ਆਂਦੀ ਨੀ, ਮੈਂ ਕਦੀ ਬਨਾਂਦੀ ਨੀਂ ਮੰਮੀ ਬਨਾਂਦੇ ਹੈਗੇ ਕੜੀ ਵਗੈਰਾ
ਹਾਂ, ਨਈਂ ਕੜੀ ਬਨਾਣਾ ਆਸਾਨ ਐ। ਬਸ ਓਨੂੰ ਰਿੰਨ ਦੇ, ਰਿੱਝਦੀ ਏ ਨਾ, ਰਿੱਝਦੀ ਏ ਓਨੂੰ ਟੈਮ ਲੱਗਦੈ ਬਸ
ਨਾਮ ਈ ਕੜੀ ਤੇ ਫੇਰ ਓ ਕੜ -ਕੜ ਕੇ ਈ ਬਨੇਗੀ।
ਹਾਂ, ਨਾਮ ਈ ਕੜੀ ਏ ਤੇ ਕੜੀ-ਕੜੀ, ਕੜ- ਕੜ, ਕੜ ਕੇ ਬਨੇਗੀ, ਆ।
ਕੜ-ਕੜ ਕੇ ਬਨੇਗੀ ਵੈਸੇ ਕਦੀ ਬ ਨਾਈ, ਨਈਂ ਹੁਨ ਤੁਸੀ ਦੱਸ ਤੈ ਆਸਾਨ ਤਰੀਕਾ ਹੁਨ ਮੈਂ ਟਰਾਈ ਕਰਕੇ ਵੇਖਾਂਗੀ ਇੱਦਾਂ ਬਨਾ ਕੇ-
ਹੋਰ ਅੱਧਾ ਕਿੱਲੋ, ਦਈਂ ਲਓ ਖੱਟਾ ਤੇ ਓਦੇ ਚ ਦੋ ਕੜਛੀਆਂ ਅੰਦਾਜਾ- ਅੰਦੂਜਾ ਕੁਛ ਨੀਂ
ਜੇ ਮਤਲਬ ਜਾਦਾ ਬੰਦੇਆਂ ਦੀ ਨਈਂ ਬਨਾਨੀ ਐ, ਥੋੜੀ ਘੱਟ ਬੰਦੇਆਂ ਦੀ ਬਨਾਨੀ ਐ, ਫੇਰ ਕਿੰਨੀ ਲਈਏ ਪਾਈਆ? ਪਾਈਆ ਦੇ ਵਿੱਚ ਕਿੰਨੀ ਪਏਗੀ ਦਈਂ ਦੇ ਵਿੱਚ ਜੇ ਅਸੀ ਆਪਾਂ ਈ ਇੱਕ, ਦੋ ਬਾਟੀ ਬਨਾਨੀ ਐ, ਜਿੰਜ
ਤੇ ਇੱਕ ਕੜਸ਼ੀ ਦੀ, ਇੱਕ ਵੇਸਨ ਦੀ ਕੜਸ਼ੀ ਪਾ ਲਾ ਬਸ
ਅੱਛਾ, ਪਾਈਆ ਦਈਂ ਲੈ ਲੋ
ਹਾਂ, ਹੋਰ ਪਾਈਆ ਤੋਂ ਥੋੜੀ ਜਾਦਾ ਲੈ ਦਈਂ ਦਾ ਏਦਾ ਕੋਈ ਹਸਾਬ ਨਈਂ ਹੁੰਦਾ, ਦਈਂ ਜਿੰਨੀ ਮਰਜੀ, ਵੇਸਨ ਦਾ ਹਸਾਬ ਹੁੰ
ਇਵੇਂ ਐ ਨਾ ਕਦੀ ਕੜਾਅ ਬਨ ਜਾਂਦੀ ਐ, ਕਦੀ ਕੁਛ ਬਨ ਜਾਂਦੀ ਐ।
ਨਈਂ ਕੜਾ ਬਨੇ ਤੇ ਪਾਨੀ ਪਾ ਲੋ ਥੋੜਾ। ਇੰਬਲੀ ਸੁੱਟ ਲਓ ਥੋੜੀ ਜਿੰਨੀ, ਜੇਹੜੀ ਬੀਆਂ ਤੋਂ ਬਗੈਰ ਆਂਦੀ ਨੀ ਇੰਬਲੀ ਓ ਇਮਬਲੀ ਜੇ ਦੋ ਦਾ ਦੋ, ਤਿੰਨ ਦਾਨੇ ਸੁੱਟ ਲਓ ਇੰਬਲੀ ਦੇ, ਵਿੱਚ ਖੱਟੀ ਬਨ ਜਾਂਦੀ ਐ।
ਨੀਂ ਵੈਸੇ ਕਦੀ ਇੱਕ, ਦੋ ਭੰਡਾਰੇ ਵਗੈਰਾ ਤੇ ਖਾਦੀ ਹੈਗੀ ਐ ਤੇ ਓਨਾਂ ਦੇ ਦੀ ਕੜੀ ਬੜੀ ਟੇਸਟੀ ਹੁੰਦੀ ਏ ਮਤਲਬ ਪਤਲੀ-ਪਤਲੀ ਹੁੰਦੀ ਏ ਪਾਨੀ ਵਾਕਨ ਦੀ ਪਰ ਸਵਾਦ ਬੜੀ ਹੁੰਦੀ ਏ ਭਾਏਂ ਓਨਾਂ ਨੂੰ ਕੁਛ ਪਾਇਆ ਨੀ ਹੁੰਦਾ ਵਿੱਚ। ਓਨਾਂ ਦੀ ਖੱਟੀ ਵੀ ਬੜੀ ਹੁੰਦੀ ਹੈਗੀ ਐ।
ਓ ਨਾ ਟਾਟਰੀ ਦੀ ਬਨਾਂਦੇ ਨੇ ਕੜੀ।
ਬਿਲਕੁਲ ਨੋਰਮਲ ਬਸ ਪਿਆ ਜ ਔਰ ਓਨਾਂ ਨੇ ਓ ਆਲੂ, ਆਲੂ ਮੇਰੇ ਖਿਆਲ ਤੇ ਪਿਆਜ਼ ਵੀ ਨੀ ਪਾਏ ਹੁੰਦੇ, ਆਲੂ ਹੀ ਪਾਏ ਹੁੰਦੇ ਨੇ ਜੀ। ਮੰਦਰਾਂ 'ਚ ਪਿਆਜ ਥੋੜੇ ਈ ਯੂਜ਼ ਕਰਦੇ ਹੈਗੇ ਨ।
ਹਾਂ। ਆਲੂ ਓਨਾਂ ਨੇ ਪਤਾ ਨ ਦਾਲ ਦੇ ਓਹੋ ਦਾਲ ਦੇ ਕੋਫਤੇ ਹੁੰਦੇ ਨੇ ਗੋਲ-ਗੋਲ
ਪਕੌੜੇ ਬਨਾਏ ਹੁੰਦੇ ਓਨਾਂ ਨੇ। ਸਾਡੇ ਏੱਧਰ ਤੇ ਬਿਨਾ ਪਿਆਜ ਵਾਲੇ ਪਕੌੜੇ ਪੈਂਦੇ ਆ ਤਾਂ ਈ ਏਨਾਂ ਨੂੰ ਕੜੀ ਸਈ ਲੱਗਦੀ ਏ। ਏਦਾਂ ਤੇ ਕੈਂਦੇ ਆ ਕਿ ਕੈਹੋ ਜਈ ਕੜੀ ਬਨਾ ਲਈ ਏ।
ਹਾਂ।
ਵਿਆਈ ਹੋਈ ਬਨਾਓ ਕੇਂਦੇ
ਹਾਂ, ਸਾਰਿਆਂ ਦੇ ਐਹੋ ਈ ਹਾਲ ਏ। ਨਈ, ਮੈਂ ਤੇ ਬਨਾਨੀਂ ਆਂ। ਕੜੀ ਖੈਨ, ਮੈਂ ਪੁੱਛ ਲਾਂ ਨਾ ਏ ਏਨਾਂ ਨੂੰ ਕੀ ਬਨਾਵਾਂ। ਕੈਨਗੇ ਕੜੀ ਬਨਾ ਲੈ। ਯਾਂ ਆਲੂ ਬਨਾ ਲੈ ਯਾਂ ਕੜੀ ਬਨਾ ਲੈ ਯਾਂ ਰਾਜਮਾ ਬਨਾ ਲੈ ਤਿੰਨ ਚੀ ਜਾਂ ਏਨਾਂ ਨੇ ਕੈਨੈ ਜੇ ਏਨਾਂ ਨੂੰ ਪੁੱਛ ਲਿਆ ਏ। ਮੈਂ ਕਿਆ ਬਸ ਐਈ ਖਾਂਦੇ ਰੈਨੈ ਅਸੀ।
ਹੋਰ ਕੀ ਸਬਜੀਆਂ ਵੀ ਐਹੀ ਹੈਗੈ। ਹੋਰ ਓਈਯੋ ਚੀਜਾਂ ਹੈਗੀਐਂ ਸਾਰੀਆਂ। ਓ ਬੰਦਾ ਦਾਲਾਂ ਵੀ ਪਿਆ ਅ ਆ ਛੋਲੇ ਔਰ ਰਾਜਮਾਂ ਕਿੰਨੇ ਕੁ ਖਾ ਲੇ ਗਾ ਰੋਜ-ਰੋਜ ਤੇ ਐ ਵੀ ਨੀ ਖਾਧੇ ਜਾਂਦੇ ਹੈਗੇ। ਕੁਛ ਬਰਸਾਤ ਕਰਕੇ ਵੀ ਸਬਜੀਆਂ ਐਨੀਆਂ
ਮੇਂਗੀਆਂ ਹੋ ਗਈਆਂ ਨੇ ਸਰ ਸਬਜੀਆਂ। ਹੈਲੋ। ਹੈਲੋ। ਹੈਲੋ। ਬੰਦ ਹੋ ਗਿਐ।
ਹੈਲੋ।
ਹੈਲੋ, ਹਾਂ ਜੀ। ਹੈਲੋ।